ਹੈਲੋ ਸਸ ਸ੍ਰੀ ਕਾਲ ਭ ਸਸ ਸ੍ਰੀ ਕਾਲ ਹੋਰ ਵਧੀਆ।
ਵਧੀਆ-ਵਧੀਆ ਹੋਰ ਸੁਣਾਓ ਹਾਂਜੀ ਵਧੀਆ-ਵਧੀਆ।
ਵਧੀਆ ਤੁਹਾਡੇ ਨਾਲ ਮੈਂ ਇੱਕ ਟੋਪਿਕ ਤੇ ਗੱਲ ਕਰਨਾ ਚਾਹੁੰਦਾ ਸੀ।
ਕੇੜੇ?
ਇੰਡੋਰ ਗੇਮ ਤੇ ਆਊਟਡੋਰ ਗੇਮਸ।
ਅੱਛਾ ਜੀ।
ਵੀਰੇ।
ਮੈਨ ਭਾਜੀ ਇੰ ਇੰ ਇੰਡੋਰ ਐਕਟਿਵਾ ਇੰਡੋਰ ਐਕਟੀਵਿਟੀ ਵਧੀਆ ਲੱਗਦੀ ਏ। ਕਿਉਂਕਿ ਉਹ ਘਰ ਦੇ ਵਿੱਚ ਹੁੰਦੀ ਹੈ ਸਾਰੀ ਜਿਵੇਂ ਤੁਸੀ ਲੂੜੋ ਲਾ ਲਓ, ਕੈਰਮ ਬੋਰਡ ਲਾ ਲਉ ਹੋਰ ਵੀ ਬੋਤ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਉਹ ਲਾ ਲਓ ਕਿ ਨਾਮ ਏ ਹੋਰ ਇੰਡੋਰ ਐਕਟੀਵਿਟੀ ਵੀ ਹੁੰਦਾ।
ਹਾਂਜੀ।
ਬੋਤ ਗੇ ਬੋਤ ਹੁੰਦਾ ਐ ਇਹਦੇ ਚ ਤੇ।
ਹਾਂਜੀ-ਹਾਂਜੀ ਇੰਡ ਇੰਡੋਰ ਐਕਟਿਵਿਟੀ ਤੇ ਆਪਾਂ ਆਪਣੇ ਘਰ ਬੈ ਕੇ ਕਰ ਸਕਨੇ ਹਾ।
ਹਾਂਜੀ ਜਦੋਂ ਮਰਜੀ ਜੇ ਜੇ ਰਾਤੀ ਅ ਰਾਤੀ ਵੀ ਖੇਲ ਸਕਦੇ ਹਾ ਜਿਵੇਂ ਚੈਸ ਹੋ ਗਈ ਵਗੈਰਾ ਬੋਤ ਸਾਰਾ ਕੁਛ ਹੁੰਦਾ ਹੈ ਰਾਤੀ ਵੀ ਖੇਲ ਸਕਦੇ ਹਾ। ਐਨੀ ਟਾਈਮ ਐਥੇ ਕਿੱਥੇ ਵੀ ਖੇਲ ਸਕਦੇ ਹਾਂ। ਤੁਹਾਡੀ ਮਰਜ਼ੀ ਹੈਨਾ ਜੀ, ਹੈਨਾ ਜੀ ਜਦੋਂ ਮਰਜ਼ੀ ਤੁਸੀ ਖੇਲ ਸਕਦੇ ਹੋ ਹੈਨਾ ਜੀ।
ਹਾਂਜੀ-ਹਾਂਜੀ, ਹਾਂਜੀ ਜਿਵੇਂ ਹੁਣ ਚੈਸ ਹੋਗੀ, ਲੂਡੋ ਵਗੈਰਾ ਹੋਗੀ। ਬਟ ਸਾਨੂੰ ਇਨਡੋਰ ਗੇਮ ਮਤਲਬ ਕਿ ਰੀਅਲ ਲਾਈਫ ਚ ਖੇਲਣੀ ਚਾਹੀਦੀ ਏ। ਕਈ ਬੱਚੇ ਫੋਨ ਚ ਖੇਲਦੇ ਨੇ।
ਹਾਂਜੀ ਸਹੀ ਗੱਲ ਏ। ਆ ਈ ਗੱਲ ਏ ਬਸ ਇੰਡੋਰੈ ਐਕ ਵਿਡਿਓ ਹੁਣ ਕੋਈ ਰਹੀ ਨਈ ਜੀ ਸਾਰੇ ਫੋਨ ਚ ਈ ਖੇਲਦੇ ਨੇ ਇੰਡਰਐਕਟ ਐਕਟਿਵਿਟੀ ਜੀ ਸਾਰੇੇ ਫੋਨ ਚ ਹੀ ਖੇਲਦੇ ਨੇ ਹੈਨਾ ਜੀ। ਹੁਣ ਤੁਸੀ ਹਸਾਬ ਲਾ ਲਓ।
ਹਾਂਜੀ ਹਾਂਜੀ।
ਓਨੂੰ ਚਲਾ ਜੀਰੋ ਪੁਆਇੰਟ ਈ ਓ ਹੁਸ਼ਿਆਰੀ।
ਹਾਂਜੀ ਹਾਂਜੀ।
ਹਾਂਜੀ ਹੁਣ ਤੁਸੀਂ ਜਿਵੇਂ ਲਾ ਲਓ ਹਿਸਾਬ ਕਿਤਾਬ ਕੀ ਨਾਮ ਏ ਓਦਾਂ। ਆਊਟਡੋਰ ਐਕਟੀਵਿਟੀ ਜਿਵੇਂ ਤੁਸੀਂ ਲਾ ਲਓ ਕ੍ਰਿਕੇਟ ਵਗੈਰਾ ਅੱਜ ਕੱਲ੍ਹ ਬੱਚੇ ਬੋਤ ਘੱਟ ਹੀ ਖੇਲਦੇ ਨੇ ਮੇਰੇ ਹਿਸਾਬ ਨਾਲ ਹੈਨਾ। ਖੇਲਦੇ ਰਹੇ ਫ਼ੁੱਟਬਾਲ ਹੋਗੀ ਹੋਕੀ ਬੋਲ ਹੋ ਗਈ। ਹੋਕੀ ਹੋ ਗਈ ਹੋਰ ਹੋਰ ਵੀ ਬਹੁਤ ਗੇਮਾਂ ਨੇ ਆਊਟਡੋਰ ਹੈਨਾ ਜੀ।
ਵੀਰੇ ਓ ਜਿਹੜੇ ਓ ਹੈਗੇ ਨਾ ਆਊਟਡੋਰ ਗੇਮਸ ਓਸ ਚ ਓਸਚ ਆਪਾਂ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਖੇਡ ਸਕਨੇ ਆਂ।
ਖੇਲੇਦੇ ਸੀ ਜਿਵੇਂ ਸਟੈਪੂ ਵਗੈਰਾ ਹੋ ਗਿਆ, ਕ੍ਰਿਕੇਟ ਹੋ ਗਿਆ, ਗਿੱਲੀ ਡੰਡਾ ਹੋ ਗਿਆ ਏ ਈ ਖੇਲੇ।
ਹਾਂਜੀ। ਆਪਾਂ ਆਊਟਡੋਰ ਗੇਮ ਤੇ ਵੀਰੇ ਅ ਇੰਟਰਨੈਸ਼ਨਲ ਖੇਡ ਸਕਨੇ ਆਂ ਨੈਸ਼ਨਲ ਖੇਡ ਸਕਨੇ ਤੇ ਹਾ ਬੋਤ ਕੁਝ ਖੇਲ ਸਕਨੇ ਹਾਂ।
ਇਹ ਵੀ ਖੇਲ ਸਕਦੇ ਹੋ ਚੈਸ ਵੀ ਵਧੀਆ ਗੇਮ ਹੈਗੀ ਏ ਉਹ ਵੀ ਖੇਡ ਸਕਦੇ ਪਰ ਦਿਮਾਗ ਬੋਤ ਜ਼ਿਆਦਾ ਚਾਹੀਦਾ ਮੇਰੇ ਹਸਾਬ ਨਾਲ।
ਹਾਂਜੀ ਬਹੁਤੇ ਹੋਣਾ ਚਾਹੀਦਾ।
ਹਾਂਜੀ ਮੈਂ ਸਾ ਮੈਂ ਸਾ ਮੈਂ ਹਸਾਬ ਨਾਲ ਕ ਕੇਹੜੀ ਗੇਮ ਤੇ ਲੱਗੀਏ।
ਮੀਟ ਇੰਡੋਰ ਵਧੀਆ।
ਅੱਛਾ ਜੀ।
ਹੂੰ। ਦੇਖੋ ਵਧੀਆ ਦੋਨੋ ਨੇ। ਵਧੀਆ ਦੋਨੋਂ ਨੇ ਕਈ ਦਿਮਾਗ ਦੀਆਂ ਨੇ ਕਈ ਅਪਣੀ ਸਟ ਔਈ ਸਟੈਮਨਾ ਦੀ ਐ।
ਤੇ ਆਊਟਡੋਰ ਗੇਮਾਂ ਆਪਾਂ ਨਹੀਂ ਖੇਲਾਂਗੇ ਸਾਨੂੰ ਟੇਨਿੰਗ ਹੋ ਜੇਗੀ ਕੁਛ ਹੋਰ ਹੋ ਜੇਗਾ ਨਾ ਓਹ ਫਿੱਟ ਰਹਿੰਦੇ ਨਾ ਫੇਰ ਅਗੋ ਸਟੈਮੀਨਾ ਵਧ ਸਕਦਾ ਹੈਨਾ ਜੀ।
ਦੇਖੋ ਵੀਰੇ ਸਵੇਰੇ ਜਾਓ ਖੇਲਨ ਯਾ ਸ਼ਾਮੀ ਜਾਓ ਪਤਾ ਨੀ ਟੈਨਿੰਗ ਟੈਨਿੰਗ ਦੀ ਅ ਕਈ ਵਾਰੀ ਧੂਪ ਨਾਲ ਬੰ ਬੇਹੋਸ਼ ਹੋ ਜਾਂਦਾ ਬੱਚਾ।
ਅ ਸ੍ਟ੍ਰੈਸ ਸ੍ਟ੍ਰੈਸ ਬੱਚੇਆਂ ਨੂੰ ਫੇਰ ਸਟ੍ਰੈਸ ਚੜ ਜਾਂਦਾ ਨ ਏਦੇ ਕਰਕੇ। ਹੈਨਾ ਜੀ ਸ੍ਟ੍ਰੈਸ ਚੜ ਜਾਂਦਾ ਏ ਜੀ ਕੱਲ ਹੈਨਾ ਜੀ ਸਹੀ ਗੱਲ ਏ।
ਜੇ ਆਪਾਂ ਫੋਨ ਚਲਾਂਦੇ ਰਹਾਂਗੇ ਵੀਰੇ ਫੇਰ ਅਗ ਅੱਗੇ ਸਪੋਰਟਸ ਨੂੰ ਕੋਣ ਸੰਭਾਲੇਗਾ?
ਹਾਂਜੀ।
ਹਏ।
ਹਾਂਜੀ।
ਮੈਂ ਕਿਹਾ ਜ ਅਵਲ ਅਤੇ ਫੋਨ ਚਉ ਕੋਈ, ਆਊਟਡੋਰ ਗੇਮ ਨੀ ਖੇਲੇਗਾ। ਫਿਰ ਅੱਗੇ ਸਪੋਰਟਸ ਫੋਨ ਨੰ ਮਰ ਲਗਾ।
ਸਹੀ ਗੱਲ ਜੀ, ਵੰ ਤੁ ਜ ਬਖ ਰੱਖ। ਕਿ ਅੱਜ ਕੱਲ ਦੇ ਬੱਚੇ ਕੋਈ ਯੂਜ਼ ਹੈ ਈ ਨਹੀਂ, ਕੋਈ ਐਕਟੀਵਿਟੀ 'ਚ ਹੈ। ਨਾ ਜੀ ਸਾਰੇ ਨਸ਼ੇ -ਨਸ਼ੇ ਵਗੈਰਾ ਜੇ ਕੋਈ ਵੀ ਹੁੰਦਾ। ਕੋਈ ਜਿੰਮ ਵਾਸਤੇ ਫਿੱਟ ਫਿੱਟ ਮ ਬੋਡੀ ਦੇ ਨਹੀਂ, ਤਾਂ ਅੱਜ ਕੱਲ ਯੂਥ ਕੋਲਜ ਬੱਚੇ ਪੜ੍ਹਦੇ। ਜਿਹੜੇ ਬੱਚੇ ਜਿਹੜੇ ਬੱਚੱ ਕਲੇਜ ਪੜਦੇ ਹੈਕਰ ਸ਼ ਨਾ ਅਤੇ ਬਹੁਤ ਜ਼ਿਆ ਨਸ਼ਾਉਦਾ ਇੱ ਜੱਗਦਾ ਜੀ, ਹੁਣ ਤੁਸੀਂ ਉਹਦੇ ਚ ਦੇਖ ਲਓ। ਆਊਟਡੋਰ ਗੇਮ ਵਿਚ, ਮੈਂ ਲੱਗਿਆਂ ਹੋਇਆਂ ਹੈ। ਕ੍ਰਿਕੇਟ ਵਗੈਰਾ ਵੇਖ ਲੋ।
ਹਾਂਜੀ -ਹਾਂਜੀ, ਉਹ ਚ ਵੀਰੇ
ਤੁਹਾਨੂੰ ਸਕੂਲ ਵੀ ਸਿਖਾਉਂਦੇ ਨੇ, ਫਿਰ ਆਪਾਂ ਉਹਦ ਇੰਟਰਨੈਸ਼ਨਲ ਲੈਵਲ 'ਤੇ ਵੀ ਖੇਲ ਸਕਦੇ ਨੇ। ਇਹ ਵੀ ਗੱਲ ਹੈਗੀ ਏ। ਤੁਸੀਂ ਉਹਨਾਂ ਆਪਣਾ ਫਿਊਚਰ ਬਣਾ ਸ ਹੋ ਨਾ ਜੀ।
ਹਾਂਜੀ -ਹਾਂਜੀ। ਆਪਾਂ ਸਾਰਾ ਲੈਵਲ ਤੇ ਖੇਡ ਸਕਦੇ ਹਾਂ। ਇੰਟਰਨੈਸ਼ਨਲ ਲੈਵਲ ਤੇ ਨੈਸ਼ਨ। ਗੱਡੀ ਸਟਾਰਟ ਹੋ ਗਈ। ਡਿਸਟ੍ਰਿਕ ਤੋਂ ਸਟੇਟ ਤੋਂ। ਹੁ।
ਸਹੀ ਗੱਲ ਹੈ। ਇੰਟਰਨੈਸ਼ਨਲ ਲੈਵਲ ਦੀ ਹਣ ਜ ਕਰ ਸਕਦੇ ਹੈ ਨਾ ਜੀ। ਹੁਣ ਤੁਸੀਂ ਬ ਲ ਲਓ ਕੀ ਨਾਮ ਹੈ? ਅੱਜ ਕੱਲ। ਜੇ ਆ ਅਜੱ ਲ। ਉਹਦੇ ਵਿੱਚ ਹੁਣ ਨਜ਼ਾਰਾ ਬੈਟਬਾਲ ਦੀ ਸਿਲੈਕਸ਼ਨ ਚ ਜਾਰੀ ਰਹੀ ਸੀ ਨਾ ਜੀ।
ਹਾਂ ਜੀ।
ਸਪ ਕੀ ਕਾਸ਼ ਦੀ ਕਾਸ਼ਟ ਦੀ। ਕਾਸ਼ ਦੇ ਰਿਲੇਟਿਡ ਹੋ, ਹੋ, ਹੋਣ। ਕਾਸ਼ ਦੇ ਰਿਲੇਟਿਡ ਹੋਣ ਲੱਗ ਗਿਆ। ਸਾਰਾ ਸਮਾਨ ਕੰਮ। ਕਾਜ ਦੇ ਰਿਲੇਟਿਡ ਵੀ ਹੋਣ ਲੱਗ ਗਿਆ ਏ ਸਭ ਕੁਛ ਹਨ। ਨਾ ਜੀ ਕਾਸਟ ਦੇ ਰਿਲੇਟਿਡ, ਸਭ ਕੁਛ ਹੋਣ ਲੱਗ ਗਿਆ। ਜਿਵੇਂ ਤੁਸੀਂ ਦੇਖ ਲਓ! ਐੱਸ ਸੀ, ਐਸ ਸੀ। ਐਸੀ ਕਲਾਸ, ਐਸੀ ਕਾਸਟ ਹੁੰਦੀ ਹੈ। ਉਹਨਾਂ ਨੂੰ ਘੱਟ -ਘੱਟ। ਜ਼ਿਆਦਾ ਪੈਸੇ ਮਿਲਦੇ ਨੇ। ਜਿਵੇਂ ਉਹ ਪਾਰਟੀਸਪੇਟ ਕਰਕੇ, ਕੋਈ ਪੁਜੀਸ਼ਨ ਆ ਜਾਂਦਾ। ਉਹਨਾਂ ਨੂੰ ਪੈਸੇ ਮਿਲਦੇ ਨ।
ਹਾਂਜੀ -ਹਾਂਜੀ।
ਜੀ
ਹਾਂਜੀ -ਹਾਂਜੀ ਦੇਖੋ, ਜੇ ਆਪਾਂ ਆਊਟਡੋਰ ਗੇਮ ਚ ਜੇ। ਪਾਉਡਰ ਗੇਮ ਮੈਨੇਜ ਕਰਨੇ ਆ, ਤੇ ਸਾਨੂੰ ਮਤਲਬਦਾ ਬੈਨੀਫਿਟ ਬਹੁਤ। ਲਾਈਫ ਟਾਈਮ ਲਾਈਫ ਬਣ ਜਾਂਦੀ, ਆਪਣੀ ਜਿਵੇਂ ਆਪਾਂ ਨੈਸ਼ਨਲ ਖੇਡ ਲਿਆ ਇੰਟਰਨੈਸ਼ਨਲ। ਨ ਖੇਲਿਆ ਉਹਦੇ ਚ ਉਹਦੇ ਸਾਨੂੰ ਮਤਲਬ ਕਿ, ਸਾਨੂੰ। ਪੈਹੇ ਮਿਲ ਦੇ ਨੇ ਆਪਾਂ ਖਰੀਦਦੇ ਜਾਂਦੇ ਹਾਂ, ਕਿਸੇ ਆਈ ਪੀ ਐਲ ਟੀਮ ਚ ਵਗੈਰਾ।
ਹਾਂਜੀ। ਸਹੀ ਗੱਲ ਹੈ। ਹੁਣ ਤੁਸੀਂ ਦੇਖ ਲਓ, ਜਿਵੇਂ ਅਜ ਕੱਲ। ਤੁਸੀਂ ਕੈਰਮਬੋਰਡ ਖੇਲਦੇ ਹੋ, ਸਾਡੀ ਇੰਡੋਰ ਐਕਟਵਿਟੀਆਂ ਹੈ ਨ।
ਹਾਂਜੀ, ਇੰਡੋਰ ਐਕਟੀਵਿ ਦੇ ਬਹੁਤ ਪੈਸਾ ਹੈਗੇ ਨ।
ਅਸੀਂ ਅੱਜ ਕੱਲ੍ਹ ਬੇ ਇੰਡ, ਇਡੋ, ਇਨਡੋ ਐਕਟੀਿਟੀ ਵੀ ਖੇਡਦੇ ਹੁ। ਬੂ ਖੇਲਦੇ ਨੇ ਅੱਜ ਕੱਲ ਦੇ ਬੱਚੇ ਸਿੱਧਾ ਫੋਨ ਦੀ ਧਿਆਨ ਨੇ, ਬਾਰਾਂ ਘੰਟੇ। ਬਾਰ੍ਹਾਂ ਘੰਟੇ ਫੋਨ ਦੀ ਧਿਆਨ।
ਹਾਂਜੀ, ਹਾਂਜੀ, ਹਾਂਜੀ।
ਹਨਾ ਜੀ। ਬਾਰਾਂ ਘੰਟੇ ਫੋਨ ਤੇ ਧਿਆਨ ਆਉਂਦਾ, ਹਨਾ ਜੀ।
ਇਨਡੋਰ ਐਕਟੀਵਿਟੀ ਹੈਗੀ ਜਿਸ ਚ ਸਾਨੂੰ ਬਹੁਤ ਪੈਸੇ ਮਿਲ ਸਕਦੇ ਨੇ। ਜਿਂਵੇਂ ਉਹਨੇ ਖੇਲੇ ਸੀ। ਚਸ ਗੁਰੂਕੁਲ ਗੁੁਰਗਣੇੇ।
ਅੱਜ-ਕੱਲ੍ਹ ਦੇ ਬੱਚੇ ਅੱਜ-ਕੱਲ੍ਹ ਦੇ ਬੱਚੇ। ਕਿਨਾ ਮਤਾ ਸਿਰਫ਼ ਫੋਨ ਚਲਾਉਣ ਤੇੇਮ ਗੇਮਾਂ ਖੇਡਣ ਫੋਨ ਚ ਗੇਮਾਂ ਖੇਣ। ਈ ਇੰਡੋਰ ਐਕਟੀਵਿਟੀ ਕੋਈ ਆਊਟਡੋਰ ਐਕਟੀਵਿਟੀ।
ਵੀ ਫੋਨ ਚ ਲਵਾ ਲੋੋ ਜਾਂ ਘੁੰਮਾ ਲੋ ਬਸ।
ਹਾਂਜੀ ਬਸ ਅਜ ਕੱਲ ਕੋਈ ਗਰੁੱਪ, ਗਰੁੱਪ ਚ ਬੈਠਾ ਹੋਇਆ ਨਾ। ਫੋਨ ਚਲਉਣਦੇ ਲੱਗੇ ਹੋਏ ਨੇ ਕੋਈ ਡਿਸਕਸ਼ਨ ਨਹੀਂ ਕੋਈ ਫਿਊਚਰ ਦੇ ਬਾਰੇ ਡਿਸਕਸ਼ਨ ਅਜ ਕੱਲ ਕਦੇ ਨਹੀਂ। ਫ ਜ ਉਹਦੇ ਬਾਰੇ ਡਿਸਕਸ਼ਨ ਕਰਨਾ ਨਾ ਜੀ
ਗਨੀਆਂ।
ਹਾਂਜੀ।
ਜੇ ਆਪਾਂ ਇਕੱਠੇ ਵੀ ਬੈਠੇ ਹੋਏ ਹਾਂ ਫੇਰੇ ਉਹ ਚ ਵੀ ਆਪਾਂ ਫੋਨ ਕਰ ਰਹਿੰਦੇ ਹਾਂ ਅੱ ਫੋਨ ਲੱਗੇ ਰਹਿੰਦੇ ਹਾਂ। ਹਾਂਜੀ।
ਇਹ ਗੱਲ ਹੈ ਨਾ ਬਿਲਕੁਲ ।
ਹਾਂਜੀ ਜਿਹੜੇ ਖੇਲਣ ਆਲੇ ਹੈਗੇ ਨੇ ਜਿਵੇਂ ਹੁਣ। ਜਿਨਾਂ ਕੋਲ ਆਪਣੀ ਗੇਮ ਵਧੀਆ ਹੈਗੀ ਹੈ ਉਹਨਾਂ ਕੋਲ ਫੈਮਲੀ ਸਪੋਰਟ ਨਹੀਂ ਹੈ ਜਾਂ ਹੋ।
ਪੈਸੇ ਅੱਜ ਕੱਲ ਪੈਸੇ ਬਹੁਤ ਲੱਗਦੇ ਗੇਮ ਚ ਆਪਾਂ ਸਾਨੂੰ। ਨੂੰ ਪੈਸੇ ਪੂਜੇ ਚਾਹੀਦੇ ਨੇ ਅੱਜ ਕੱਲ੍ਹ ਸਰਕਾਰ ਦਾ ਹੱਥ ਚੱਲਦਾ ਨਾਲ।
ਹਾਂਜੀ।
ਹਾਂਜੀ। ਜਾਂਤਾ ਸਰਕਾਰ ਦਾ ਹੱਥ ਹੁੰਦਾ। ਜੇਤੁਹਾਡੇ ਕੋਲ ਬਹੁਤ ਵਧੀਆ ਸਕਿਲ ਹੋਣ ਤੁਹਾਨੂੰ ਬਹੁਤ ਵਧੀਆ ਖੇਲਣਾ ਹੁੰਦਾ ਸਿਫਾਰਸ਼ ਦਾ ਵੀ।
ਸਰਕਾਰ ਦਾ ਹੱਥ ਹੋਏ ਤਦੀ। ਤਦ ਹੀ ਅੱਗੇ ਵੱਧ ਸਕਦਾ ਬੰਦਾ ਨਾ ਜ ਕੋਈ ਕੋਈ ਬੰਦਾ ਆਦਾ। ਸਰਕਾਰ ਦਾ ਚੋਂ ਪੈਸੇ ਤਾਂ ਚਾਹੀਦੇ ਜਿਵੇ ਗੇਮ ਵਾਸਤੇ ਕੋਈ।
ਹਾਂਜੀ-ਹਾਂਜੀ, ਹਾਂਜੀ ਬੇਸਿਕ ਨੀਡ ਨਾਲ ਕਿ ਤਹਾਨੂੰ ਹਰ ਚੀਜ਼ ਪੈਸੇ ਨਾਲ ਹੀ ਮਿਲ। ਮਨੀ ਦੀ ਬਹੁਤ ਇੰਪੋਰਟੈਂਸ ਹੈ।
ਮਿਡਲ ਕਲਾਸ ਨਹੀਂ।
ਹਾਂਜੀ, ਮਿਡਲ ਕਲਾਸ ਵਿੱਚਤੇ ਹੇਰ ਨੀ ਸਕਦਾ। ਜਿਵੇਂ ਨੂੰਸ ਖੇਲ ਸਕਦਾ ਹੈ ਤੇ ਉਹਨੂੰ ਉਹਦੇ ਵਿੱਚ ਜਾਂ ਤਾਂ ਉਹਦੀ ਪੜ੍ਹਾਈ ਨਾ ਹੋਏ ਸਿਰਫ ਕ੍ਰਿ। ਕ੍ਰਿਕਟ ਖੇਲ ਸਕਦਾ ਉਹ।
ਉਹਦੇ ਗੱਲ ਠੀਕ ਹੈ ਉਹਦੇ ਕੋਲ ਫਿਰ ਪੈਸੇ ਵੀ ਹੋਣੇ ਚਾਹੀਦੇ। ਕੋਈ ਸੋਰਸ ਹੋਏ ਇਨਕਮ ਦਾ
ਸੋਰਸ ਹੋਏਆ ਇਨਕਮ ਦਾ ਕੋਈ ਕੁਛ ਹੋਏ। ਦਾਦੀ ਕੁਛ ਹੋ ਪਾਏਗਾ ਅੱਜ ਕੱਲ੍ਹ ਦੇ ਬੱਚੇ ਲਾਲੋ ਸਾਬ। ਸਾਡੇ ਸਕੂਲੇ ਸਿਖਾਈ ਜਾਂਦੀ ਗੇਮਾਂ ਤੇ ਅਜ ਕੱਲ ਤੇ। ਜਿੰਨਾ ਬਜੇ ਸਕੂਲ ਉਨੀਆਂ ਜ਼ਿਆਦਾ ਗੇਮਾਂ ਹੋਈਆਂ ਨਾ ਜੀ। ਕੋ ਕਈ ਸਕੂਲਾਂ ਚ ਵਧੀਆ ਵੀ ਹੁੰਦਾ ਨੈਸ਼ਨਲ ਲੈਵਲ ਤੇ ਖਿਲਾਂਦੇ ਨੇ ਜੀ। ਵਡੇ ਸਕੂਲ ਚ ਵਧੀਆ ਰਹਿੰਦਾ ਨੈਸਨਲ ਲੈਵਲ ਤੇ ਖਿਲਾਂਦੇ ਨੇ ਹੈ ਨਾ ਜੀ। ਹੈ ਜੀ? ਕਿਸੇ ਨੈਸ਼ਨਲ ਲੈਵਲ । ਸਹੀ ਗੱਲ ਹੈ ਹੁਣ ਤੁਸੀਂ ਜਿਦੀ ਮਰਜੀ ਦੇਖ ਲਓ ਕਿ ਨਾਮ ਇਹਨੂੰ।
ਹਿਸਾਬ ਹੁੰਦਾ ਵੀਰੇ ਜਿਵੇਂ ਤੁਸੀਂ ਹਾਈ ਸਕੂਲ ਚ ਪੜ੍ਹਦੇ ਹੋ ਤੁਹਾਨੂੰ ਉਹ ਹੋਬੀ ਹੋਬੀਜ਼-ਹੋਬੀਜ਼ ਬਹੁਤ ਆਣਗੀਆਂ।
ਹਾਂਜੀ ਬਿਲਕੁਲ ਸਹੀ ਗੱਲ ਹੈ, ਅੱਜ-ਕੱਲ੍ਹ ਬੱਚੇ ਘੱਟ ਹੀ ਜਿਵੇ। ਤੁਸੀਂ ਦੇਖ ਲਓ ਕੋਈ ਉਹਦਾ ਹੁੰਦਾ ਕਿ ਨਾਮ ਏ? ਪੈਰਲੰਪਿਕ ਗੇਮ ਗੇਮ ਵਗੈਰਾ ਹੁੰਦੇ ਜਿੜੇ ਉੱਥਤੇ। ਇੱਕ ਉਹ ਹਲ ਹੱਲ ਸੱਟਣ ਵਾਲਾ ਹੁੰਦਾ ਹੈ। ਹੱਥ ਨਾਲ ਵੱਡੀ ਦੂਰ ਸੁੱਟਣਾ ਪੈਂਦਾ ਹੈਨਾ ਜੀ ਹੋਰ ਇੱਕ ਹੋਰ ਹੋਰ ਵੋਲੀ ਬੋਲ ਹੁੰਦਾ।
ਇੱਕ ਡੰਡਾ ਥੱਲੇ ਚੱਕ ਕੇ ਉੱਤੇ ਸਰੀਰ ਸਰੀਰ ਨੂੰ ਚੱਕ ਕੇ ਉਹਦੇ ਉੱਤੇ ਟੱਪਣਾ ਪੈਂਦਾ ਹੈ।
ਹਾਂਜੀ ਹਾਂਜੀ।
ਗੇਮਾਂ ਵਿਚ ਫਿਊਚਰ ਬਹੁਤ ਫਿਊਚਰ ਵਾਲੇ ਗੇਮ। ਜੀ ਗੇਮਾਂ ਤੇ ਬਹੁਤ ਹੈ ਖੇਲੜ ਤੇ ਇੰਟਰਸਟ ਹੋਣਾ ਚਾਹੀਦਾ ਪੂਰਾ ਗੇਮ ਚ।
ਹਾਂਜੀ ਹ ਜੇ ਇੱਕ ਹੁੰਦਾ ਜਿਹੜਾ ਉਹਨੂੰ ਥਰੋ ਕਰਦੇ ਐਹਿਰੋ ਨੂੰ।
ਹੈਨਾ ਜੀ ਹੁਣ ਤੁਸੀਂ ਹਾਂਜੀ ਹਾਂਜੀ ਸਹੀ ਗੱਲ ਹੈ ਤੁਸੀਂ। ਦੇਖ ਲਓ ਅੱਜ ਕੱਲ ਦੇ ਬੱਚੇ ਕੋਈ ਗੇਮਾਂ ਦੇ ਧਿਆਨ ਨਹੀਂ ਹੈਗਾ। ਸਿੱਦਾਂ ਫੋਨ 'ਤੇ ਫੋਨ 'ਤੇ ਧਿਆਨ।
ਹਾਂਜੀ ਹਾਂਜੀ।
ਜ਼ਿਆਦਾਤਰ ਬੱਚਿਆਂ ਦਾ ਧਿਆਨ ਨਾ‌ ਫੋਨ ਚ ਹੈਗਾ ਜ ਫੋਨ ਚ ਹੈਗਾ ਜੇ ਕਿਸੇ ਗ਼ਲਤ ਕੰਮਾਂ ਚ।
ਹਾਂਜੀ ਨਸ਼ੇ ਦੇ ਨਸ਼ੇ ਦੇ। ਬੱਚੇ ਦਾ ਕੋਈ ਬੱਚੇ ਦਾਗਾ ਫੋਕਸਦਾ। ਪੜ੍ਹ ਪੜ੍ਹਾਈ ਦੇ ਵਿੱਚ ਕੋਈ ਕੋਈ ਪੇਪਰ ਕਲੀਅਰ ਕਰ ਕਰਨਾ ਜੀ ਸਹੀ ਗੱਲ ਹੈ ਐਨਾਂ ਦੀ ਗੱਲ ਆਪ ਪੇਪਰ ਕਲੀਅਰ ਕਰਨਾ ਬਹੁਤ ਹੀ ਵਧੀਆ ਗੱਲ ਹੈ ਨਾ ਜੀ ਹੈ ਨਾ ਜੀ।
ਹੈ ਨਾ ਜੀ ਸਹੀ ਗੱਲ ਹੈ?
ਹਾਂਜੀ। ਹਾਂਜੀ ਵੀਰੇ ਹੁਣ ਵੀ ਜ਼ਿਆਦਾਤਰ ਬੱਚੇ ਨਾ ਆੳਟਡੋਰ ਗੇਮ ਘੱਟ ਖੇਲਦੇ ਨੇ। ਇ ਇਨਡੋਰ ਵੀ ਮਤਲਬ ਕਿ ਫੋਨ ਚ ਖੇਲਦੇ ਨੇ।
ਉਹ ਫੋਨ ਵਿੱਚ ਵੀ ਨਹੀਂ ਖੇਲਦੇ ਅਜ ਕਲ ਟਾਈਮਪਾਸ ਖਤਮ ਨੈਟ ਖਤਮ। ਖ਼ਤਮ ਹੋ ਜੇ ਫਿਰ ਖੇਲਦੇ ਹੈ ਨਾ‌ ਜੀ?
ਹਾਂਜੀ ਕੋਈ ਮਤਲਬ ਕੀ ਆਪਣੇ ਇੰਟਰਸਟ ਨਾਲ ਨਹੀਂ ਖੇਲਦੇ ਐਵੇਂ ਖੇਲਦੇ।
ਹਮ ਪਹਿਲੇ ਕਿੰਨਾ ਮਜ਼ਾ ਆਉਂ ਸੀ ਪਹਿਲੇ ਬੱਚੇ ਤਾਂ ਇਹੀ ਹੁੰਦੇ ਸੀ।
ਚਲੋ ਫਿਰ, ਠੀਕ ਆ ਵੀਰੇ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਠੀਕ ਆ ਵੀਰੇ ਹੈਲੋ? ਹੈਲੋ?